ਹੈਲੋ
ਹੈਲੋ
ਹੈਲੋ ਭਾਜੀ ਸਤਿ ਸ਼੍ਰੀ ਅਕਾਲ।
ਭਾਜੀ ਸਿ ਸ਼੍ਰ ਕਾਲ ਸਿ ਸ਼੍ਰ ਕਾਲ ਹੋ ਠੀਕ ਹੋ।
ਹਾਂਜੀ -ਹਾਂਜੀ ਸਭ ਵਧੀਆ ਦੇ ਤੁਹੀ ਦੱਸੋ।
ਵਧੀਆ -ਵਧੀਆ ਭਾਅਜੀ ਹੋਰ ਸੁਣਾਓ ਕੀ ਕਰਦੇ ਜੇ
ਕੁਛ ਨਹੀਂ ਬਸ ਰੋਟੀ ਰੁਟੀ ਖਾ ਕੇ ਹਟੇ ਆਂ।
ਹੈਲੋ
ਹੈਲੋ ਮੈਂ ਕੁਛ ਨ ਰੋਟੀ ਰੁਟੀ ਖਾ ਕੇ ਹਟੇ ਆਂ। ਹਾਂਜੀ ਹੋਰ ਤੁਸੀਂ ਖਾ ਲੀ ਰੋਟੀ
ਇਹ ਵਾਲੀ ਹੋਰ ਸੁਣਾਉ ਭਾਜੀ
ਵਧੀਆ ਹਾਂਜੀ -ਹਾਂਜੀ ਵਧੀਆ -ਵਧੀਆ ਹੋਰ ਰੋਟੀ ਰੁਟੀ ਖਾ ਲਈ
ਹੈਲੋ
ਹੈਲੋ ਮੈਂ ਕਿਹਾ ਰੋਟੀ ਰੁਟੀ ਖਾ ਲਈ
ਹਾਂਜੀ- ਹਾਂਜੀ ਭਾਜੀ ਹਾਂਜੀ ਖਾ ਲੀ ਤੁਸੀਂ ਸੁ
ਚ ਹੋਰ ਵਧੀਆ ਹੋਰ ਕੀ ਬਣਾਇਆ ਸੀ।
ਭਾਜੀ ਆ ਪਾਓ ਦਾਲ ਬਣਾਈ ਸੀ ਮਾਂ ਛੋਲਿਆਂ ਤੇ
ਅੱਛਾ ਤੇ ਦੁਪਹਿਰੇ
ਦੁਪਹਿਰੇ ਭਾਜੀ ਆਪਾਂ ਉਹ ਭਿੰਡੀਆਂ ਖਾਧੀਆਂ ਹੀ।
ਤੇ ਸਵੇਰੇ
ਸਵੇਰੇ ਭਾਜੀ ਮੈਂ ਕੀ ਕਹਿੰਦੇ ਆਪਣਾ ਫਰੂਟਸ ਵਗੈਰਾ ਖਾ ਕੇ ਜਾਂਦਾ।
ਅੱਛਾ- ਅੱਛਾ- ਅੱਛਾ ਚਲੋ ਵਧੀਆ ਜੀ ਅੱਛਾ -ਅੱਛਾ ਜੀ ਜਣੇ ਜਾਂਦੇ ਜੀ।
ਜੀ ਹਾਂਜੀ ਭਾਜੀ
ਅੱਛਾ ਸਵੇਰੇ।
ਹਾਂਜੀ ਭਾਅਜੀ ਮੈਂ ਨਾ ਸਵੇਰੇ ਹੀ ਸਟਾਰਟ ਕੀਤੀ ਹੈ ਮਤਲਬ ਕੀ ਕਹਿੰਦੇ ਨੇ ਆਪਣਾ ਦੋ ਤਿੰਨ ਮਹੀਨਿਆਂ ਤੋਂ ਸਟਾਰਟ ਕੀਤੀ ਹੈ ਹਾਂਜੀ ਤੇ ਆਪਣਾ ਕੀ ਕਹਿੰਦੇ ਨੇ ਐਕਟਿਵ ਰਹਿਣ ਲੱਗ ਗਿਆ ਸਰੀਰ ਮਤਲਬ ਪਹਿਲਲੇ ਜੋੜ ਜਾੜ ਚ ਦਰਦ ਸੀ ਨਾ ਉਹ ਵੀ ਸਹੀ ਹੋ ਗਏ ਨੇ ਹਣ
ਹਾਂ ਉਹ ਤੇ ਹੈ ਕਰੋ ਐਕਟਿਵ ਰਹੇਗਾ ਸਰੀਰ ਨਾ
ਹਾਂਜੀ ਉਹੀ ਤੇ
ਹਮ
ਹੋਰ ਭਾਜੀ ਕੀ ਕਹਿੰਦੇ ਨੇ ਰੋਟੀ ਰੋਟੀ ਖਾ ਲੀ ਤੁਸੀਂ
ਹਾਂਜੀ ਹਾਂਜੀ ਖਾ ਲਈ।
ਹੋਰ ਕੀ ਬਣਾਇਆ ਸੀ
ਉਹ ਬਣਾਈ ਸੀ ਮਾਣੀ
ਅੱਛਾ ਜੀ ਅੱਛਾ
ਹਾਂਜੀ
ਚਲੋ ਵਧੀਆ ਵਧੀਆ ਭਾਜੀ ਸਹੀ ਚੀਜ਼ਾਂ ਖਾਣੀ ਚਾਹੀਦੀਆਂ
ਸਹੀ ਹ ਮੈਂ ਤੇ ਬਾਹਰ ਦੀਆਂ ਚੀਜ਼ਾਂ ਖਾ ਖਾ ਕੇ ਅੱਕ ਗਿਆ। ਰੋਜ਼ ਰੋਜ਼ ਮੈਂ ਕਹਿ ਰਿ
ਹਾਂਜੀ ਸਹੀ ਗੱਲ ਹੈ ਭਾਜੀ ਨੁਕਸਾਨ ਹੀ ਭਾਜੀ ਆ ਚੀਜ਼ ਦਾ ਵੀ
ਸਹੀ ਗੱਲ ਹੈ। ਉਹ ਮੈਂ ਕਹਿ ਰਿਹਾ ਹੈ। ਪੇਟ ਪੇਟ ਖਰਾਬ ਹੋ ਜਾਂਦੇ ਹੈ। ਆਹੋ ਤੇ ਹੈ। ਹੁਣ ਦੇਖੋ ਮੈਂ ਕੱਲ ਖਾਧੀ ਸੀ। ਅੱਜ ਮੇਰਾ ਢਿੱਡ ਖਰਾਬ ਹੋ ਗਿਆ ਹੈ।
ਹਾਂਜੀ ਉਹੀ ਤੇ ਭਾਜੀ ਪਤਾ ਨੀ ਕੀ ਕੀ ਚੀਜ਼ਾਂ ਪਾ ਕੇ ਬਣਾਉਂਦੇ। ਕਰਦੇ ਨੇ ਕਿਹੋ ਜਿਹਾ ਤੇਲ ਯੂਜ ਕਰਦੇ ਨੇ ਕਿਹੋ ਜਿਹਾ ਨਹੀਂ।
ਹਾਂ ਉਹ ਤੇ ਹੈ।
ਹਾਂਜੀ।
ਹੂੰ ਹੋਰ ਤੁਸੀਂ ਦੱਸੋ ਤੁਹਾਡੇ ਬੱਚੇ ਵੀ ਕੀ ਕਰਦੇ।
ਭਾਜੀ ਇੱਕ ਆਪਣਾ ਬੀਕੋਮ ਕਰ ਰਿਹਾ ਤੇ।
ਅੱਛਾ ਅੱਛਾ ਅੱਛਾ ਬੜੀ ਵਧੀਆ ਹੈਗੀ ਹੈ।
ਹਾਂਜੀ।
ਹੂੰ ਚਲ ਵਧੀਆ ਪੜ੍ਰਨ ਗੇ ਕਿੱਥੇ। ਕਿਹੜੇ ਕਾਲਜ ਕਿਹੜੇ ਕਾਲਜ 'ਚ ਅੱਛਾ ਮਿਲਾਣਾ ਮਿਲਾਣਾ ਠੀਕ ਹੈ ਠੀਕ। ਅਤੇ।
ਹਾਂਜੀ ਭਾਜੀ।
ਅੱਛਾ ਅੱਛਾ ਚਲੋ ਵਧੀਆ ਮਿਲਾਣਾ।
ਹਾਂਜੀ ਹੋਰ ਭਾਜੀ ਇੱਥੇ ਤਾਂ ਅੱਜ ਕੱਲ ਬੈਦਰ ਕੁਛ ਸਹੀ ਸੀ। ਅੱਜ ਤੇ ਬੜਾ ਵਰਨਾ ਕਦੀ। ਗਰਮੀ ਬੜੀ ਰਹਿੰਦੀ ਹੈ। ਇੱਥੇ।
ਅੱਛਾ ਮੇਰੇ ਮੁੰਡੇ ਵੀ ਕਹਿ ਰਹੇ ਮਿਲਾਣਾ ਜਾਣਾ ਹਲੇ ਉਹ ਪਲੱਸ ਟੂ ਕਰਦਾ ਗਾ।
ਅੱਛਾ ਅੱਛਾ।
ਹਾਂ ਕਹਿੰਦਾ ਮੈਂ ਮਿਲਾਣਾ ਹੀ ਜਾਵਾਂਗਾ।
ਤੇ ਕੀ ਰੱਖਿਆ ਪੜ੍ਹਾਈ ਸਟੀਰਮ।
ਨਾਨ ਮੈਡੀਕਲ ਨਾਨ ਮੈਡੀਕਲ ਰੱਖੀ ਹੈ ਉਹਨੇ ਹਾਂਜੀ। ਕਿਉਕਿ ਮਗਰ ਪਏ ਨੇ ਕਹਿੰਦੇ ਜਾਣਾ ਮੰਗਾਣੇ ਹੀ।
ਅੱਛਾ ਅੱਛਾ ਚਲੋ ਵਧੀਆ ਗੱਲ ਹੈ। ਕੋਈ ਨੀ ਭੇਜ ਦੋ ਭੇਜ ਦੋ।
ਹਾਂਜੀ ਹਾਂਜੀ ਹਾਂ। ਉਹ ਤੇ ਹੈ। ਬਈ ਕਹਿੰਦੇ ਵੀ। ਤੇ ਫਰੈਂਡ ਫਰੁਡ ਹੈਗੀ ਹੈ। ਉਹ ਵੀ ਇੱਧਰ ਹੈਗੀ ਹੈ।
ਅੱਛਾ ਅੱਛਾ।
ਹਾਂ ਕਹਿੰਦੇ ਮੇਰੇ ਫਰੈਂਡ ਹੈ। ਉਹ ਵੀ ਉੱਥੇ ਪੜਦਾ ਪਇਆ ਗਾ।
ਚਲੋ ਸਹੀ ਹੈ। ਫੇਰ ਤੇ ਆਪਣਾ ਦਿਲ ਵੀ ਲੱਗਾ ਰਹੇਗਾ ਨਾਲ।
ਸਹੀ ਗੱਲ ਹੈ। ਮਗਰ ਪਿਆ ਗਾ ਮੁੰਡਾ ਹੁਣ ਕੀ ਕਰੀਏ।
ਉਹ ਭਾਜੀ ਅੱਜ ਕੱਲ ਤੇ ਗਰਮੀ ਬੜੀ ਪੈ ਰਹੀ ਹੈ। ਅੱਜ ਮਸਾਂ।
ਉਹ ਤਾਂ ਹੈ ਤਾਂ ਬਾਰਿਸ਼ ਆਈਏ ਥੋੜ੍ਹੀ ਦੇਰ ਫਿਰ ਹੁੰਮਸ ਹੋ ਗਈ ਹੈ।
ਹਾਂਜੀ, ਨਈ ਵੈਸੇ ਵੀ ਮੋਲ ਥੋੜਾ ਬੱਦਲ-ਬੱਦਲ ਆਲਾ ਬਣੇਆ ਦਾ ਸੀ। ਅੱਜ ਗਰਮੀ ਏਨੀ ਨਈ ਸੀ। ਵਰਨਾ ਤੇ ਪਾਜੀ ਬੜੀ ਜਾਦਾ ਗਰਮੀ ਹੋਈ ਦੀ ਐ, ਅੱਜ ਕੱਲ੍ਹ।
ਅੱਜ ਤੇ ਬਿਨਾਂ ਪੱਖੇ, ਮਤਲਬ ਪੱਖੇ ਤੇ ਵੀ ਰਹੇ ਗਿਆ ਸੀ।
ਸਈ ਗੱਲ ਏ ਪਾਜੀ। ਬਿਨਾਂ ਪ ਮਤਲਬ ਬਿਨਾਂ ਏ ਸੀ ਤੋ ਤੇ ਬੰਦਾ ਰੇਹ ਈ ਨ ਨੀ ਸਕਦਾ, ਵੈਸੇ ਤੇ, ਵੈਸੇ ਈ ਮੌਸਮ ਅੱਜ
ਹੈਗਾ, ਹੂੰ, ਬੜੀ ਤੋਂ ਬੜੀ ਤੇਜ਼ ਤੁੱਪ
ਸਾਰੇ ਰਿਕੋਰਡ ਤੋੜਤੇ ਨੇ, ਮਤਲਬ ਗਰਮੀ ਨੇ ਪਿੱਸ਼
ਸਈ ਗੱਲ ਏ, ਸਈ ਗੱਲ ਏ, ਹੁਣ ਯਿਰੋਪ ਇੱਚ ਦੇਖੋ, ਕਿੰਨੀ ਗਰਮੀ ਪੈ ਰਈ। ਔਥੇ ਤਾਂ ਸਾਰੇ ਟ੍ਰੈਫਿਕ ਲਾਈਟਸ ਜੇਹੜੇ ਹੈਗੇ ਨੇ, ਉਹ ਸਾਰੇ ਈ ਗ ਪਿਗਲ ਗਏ ਨੇ। ਬੰਦੇ ਵੱਲੋਂ, ਹਾਂ। ਬੰਦੇ ਕੋਲ ਤੁਰਿਆ ਵੀ ਨਈ ਜਾ ਰੇਆ ਉੱਥੇ, ਹੂੰ। ਔਥੇ ਸਾਰੇ ਹੋ ਗਏ ਨੇ, ਸੋਲਡ ਆਉਟ ਹੋ ਗਏ, ਪੱਖੇ ਵਗੈਰਾ ਨਾ।
ਅੱਛਾ ਜੀ।
ਹਾਂ।
ਗਰਮੀ ਪਾਜੀ ਪੈ ਈ ਬੜੀ ਰਹੀ ਐ, ਪਤਾ ਨੀ ਕੀ ਹੋਇਆ ਇੱਕੋ ਦਮ, ਵ ਔਥੇ? ਕੁੱਛ ਤੇ ਕੀ ਕੈਣਦੇ ਨੇ, ਗਲੋਵਲ ਵਾਰਨਿੰਗ ਦਾ ਸਿਸਟਮ ਏ, ਜੈਵੇ ਪੇੜ ਬੜੇ ਵੱਢ ਦਿੰਦੇ ਨੇ ਬੰਦੇ।
ਸਈ ਗੱਲ ਏ, ਪੇੜ ਬੜਨੇ, ਹੋਰ ਪੋਲਿਊਸ਼ਨ ਹੋ ਜਾਣਾ।
ਸਾਇਟੀ ਲੌਂਚ ਕੀਤੀ ਏ ਏਕ, ਸੋਸਾਇਟੀ ਚ ਮਤਲਬ ਮੈਂ ਜੁੜਿਆ ਨਾ। ਔਹ ਆਪਾਂ ਪੇੜ ਵਗੈਰਾ ਲਗਾਣੇ ਆਂ, ਜਾ ਕੇ ਜਿੱਥੇ ਬਿਲਕੁਲ ਈ ਖਤਮ ਹੋਈ ਦੀ ਏ ਜੇੜੀ ਜਗਾ, ਬੰਜਰ ਬਨੀ ਦੀ ਏ। ਔਥੇ ਪੇੜ ਵਗੈਰਾ ਅਪਾਂ ਲਗਾਈ ਦੇ ਨੇ।
ਠੀਕ ਏ ਠੀਕ ਏ, ਚਲੋ ਵਦੀਆ ਐ ਫੇਰ।
ਹਾਂਜੀ।
ਵਦੀਆ ਕੰਮ ਏ, ਵੈਹੇ ਤਾਂ ਕਰਨਾ ਚਾਹੀਦੇ, ਚਲੋ।
ਵੀ ਏਨਾ ਘਾਟ ਹੋ ਰੇਆ, ਪੀਣ ਲਾਇੱਕ ਪਾਣੀ, ਮਤਲਬ ਬੜਾ ਘਾਟ ਬਚਦਾ ਵਾਂ। ਏਨਾਂ ਨੂੰ ਰੇਨ ਵੋਟਰ ਹਾਰਵੈਸਟ ਕਰਨਾ ਚਾਈਦਾ।
ਹਾਂਜੀ-ਹਾਂਜੀ, ਸਈ ਗੱਲ ਏ, ਬਿਲਕੁਲ ਸਈ ਕੇਆ।
ਤਾਂ ਈ ਸਈ ਹੋਣਗੇ, ਰੂਫ ਟੋਪ ਵਗੈਰਾ ਤੇ ਅਪਣਾ ਪਾਣੀ ਇਕੱਠਾ ਕਰਕੇ, ਸਈ ਕਰਨਾ ਚਾਈਦਾ
ਆਹੋ-ਆਹੋ, ਬਿਲਕੁਲ ਸਈ। ਹਾਂ ਮੈਂ ਸੁਣਿਆ ਤੁਸੀ ਸਿੱਖ ਤੇ ਨਈ ਲੇਆ, ਦਰਬਾਰ ਸੈਬ।
ਹਾਂਜੀ ਪਾਜੀ, ਆਪਾਂ ਗੁਰਪੁਰਬ ਹੈਗੈ ਏ ਨਾ
ਅੱਛਾ-ਅੱਛਾ।
ਅ ਧੰਨ-ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ।
ਹੂੰ, ਠੀਕ ਐ, ਠੀਕ ਐ।
ਤਾਂ ਕਰਕੇ ਆਪਾਂ ਜਾ ਰੇਆਂ, ਔਥੇ ਬੜਾ ਆਨੰਦਮਈ ਹੁੰਦਾ ਮਤਲਬ।
ਕੋਣ-ਕੌਣ ਚੱਲੇ ਤੁਸੀਂ?
ਮੇਰੇ ਪਾਜੀ, ਮੈਂ ਚੱਲੇਆ ਤੇ ਹੋਰ ਯਾਰ ਚੱਲੇ ਨੇ ਮੇਰੇ। ਤੁਸੀਂ ਦੱਸੋ ਤੁਸੀਂ ਜਾਣਾ ਭਾਜੀ?
ਹਾਂਜੀ ਕੋਈ ਨੀ ਚੱਲ ਲਾਗੇ, ਮੇਰਾ ਹੋਣ ਮੁੰਡਾ ਵੀ ਕੇਹ ਰਿਆ ਈ ਜਾਣ ਨੂੰ, ਪਰ ਔ ਕੈੰਦਾ ਡੇਡੀ ਪੇਪਰ ਆ ਰਏ, ਮੈਂ ਨੀ ਜਾਣਾ।
ਅੱਛਾ-ਅੱਛਾ, ਭਾਜੀ ਥੋੜ੍ਹੀ ਨਾ ਤੁਸੀਂ ਮਾਈਕ ਦੇ ਕੋਲ ਤੇਜ਼ ਆ ਕੇ ਬੋਲੋ, ਤੁਆਡੀ ਵਾਜ ਬੜੀ ਘੱਟ ਆ ਰੀਏ।
ਮੈਂ ਕੇਹਾ ਓਹ, ਮੇਰਾ ਮੁੰਡਾ ਵੀ ਕੇਹ ਰਿਆ ਈ ਜਾਣ ਨੂੰ, ਹੁਣ ਕੈੰਦਾ ਮੇਰੇ ਪੇਪਰ ਹੈਗੇ ਨੇ, ਮੈਂ ਨਹੀਂ ਜਾਣਾ।
ਅੱਛਾ-ਅੱਛਾ-ਅੱਛਾ, ਠੀਕ ਏ ਠੀਕ ਏ।
ਓਹ ਪੈਸੇ, ਨੋਨ ਮੈਡੀਕਲ ਹੈਗੀ ਏ ਏਕ ਤਾਂ।
ਪਾਜੀ ਥੋੜੀ ਤੇਜ਼ ਬੋਲੋ, ਤੁਆਡੀ ਨਾ
ਮੈਂ ਕਿਆ ਦੱਸਿਆ ਸੀ ਨਾ ਔਨੇ, ਮੈਂ ਕੇਆ ਦੱਸਿਆ ਸੀ ਔਨੇ, ਨੋਨ ਮੈਡੀਕਲ ਹੈਗੀ ਮੇਂਕੋ। ਤੇ ਫੇਰ ਤਾਂ ਕਰਕੇ, ਔ ਪੇਪਰ ਚੱਲ-ਚੱਲ ਜਾਣਗੇ, ਚੱਲਣਗੇ ਏਦੇ ਅਕਟੂਬਰ ਨੂੰ।
ਅੱਛਾ ਅੱਛਾ, ਠੀਕ ਹੈ ਠੀਕ ਭਾਜੀ ਤੁਸੀਂ ਆ ਜੋ।
ਹਾਂਜੀ ਕੋਈ ਨਹੀਂ ਮੈਂ ਤੇ ਆਵਾਂਗਾ।
ਹਾਂਜੀ ਹਾਂਜੀ।
ਹਾਂ। ਕੋਈ ਨੀ ਹਾਂ ਵਧੀਆ-ਵਧੀਆ ਅਕਤੂਬਰ ਕਿਹੜੀ ਤਰੀਕ ਵੈਸੇ?
ਹਾਂਜੀ।
ਮੈਂ ਕੇਆ, ਅਕਟੂਬਰ ਕੇੜੀ ਤਰੀਕ ਏ?
ਅਕਟੂਬਰ ਪਾਜੀ ਮਿਡ ਵਿੱਚ ਜਾਣਾ, ਸਤਾਰਾਂ ਇੱਕੀ ਕੋਲ।
ਅੱਛਾ ਸਤਾਰਾ ਇੱਕੀ ਕੋਲ, ਠੀਕ ਏ ਠੀਕ ਏ, ਚਲੋ ਵਦੀਆ, ਵੈਸੇ ਤੇ ਔਥੇ ਮੇਰੇ ਰਸ਼ ਬੜਾ ਹੋਣਾ ਏ ਨਾ?
ਹਾਂਜੀ ਹਾਂਜੀ, ਓਹ ਤੇ ਹੈ ਹੀ ਏ, ਭਾਜੀ ਫਿਰ ਆਪਾਂ ਨਵੰਬਰ ਚ ਉੱਥੇ ਵੀ ਜਾਣਾ ਭਾਜੀ ਕੀ ਕੈੰਦੇ ਨੇ ਹਜੁ
ਕਿੱਧਰ ਅੱਛਾ ਨਵੰਬਰ ਹੈਜ਼ੂਰ ਸਾਹਿਬ। ਅੱਛਾ ਅੱਛਾ, ਵਧੀਆ। ਠੀਕ ਹੈ ਠੀਕ ਹੈ ਤੇ ਕੋਈ ਨਹੀਂ ਚੱਲ ਲਾਂਗੇ। ਹਾਂਜੀ ਸਲਾਹ ਕਰੋ ਜੀ ਬਾਬੇ ਨੇ ਪਾਇਆ ਤੇ ਚੱਲ ਜੀ। ਹਾਂ ਉਹ ਤੇ ਹੈਵੇਂ ਗਰ ਤੇ ਬਵੇ ਨਾ ਫਿਰ ਸਾਊਥ ਇਹਨਾਂ ਨੇ। ਹਾਂ ਔਥੇ ਤੇ ਬੜੀ ਗਰਮੀ ਹੁੰਦੀ ਏ।
ਹਾਂਜੀ ਨਾਲੇ ਕੀ ਗੱਲ ਸਰਦੀਆਂ ਚ ਵੀ ਔਥੇ ਗਰਮੀ ਲੱਗਦੀ ਏ।
ਹਾਂ ਤੇ ਬਾਰਾਂ ਮਹੀਨੇ ਬਾਰ੍ਹਾਂ ਮਹੀਨੇ ਗਰਮੀ ਹੁੰਦੀ ਐ।
ਹਾਂਜੀ ਔਥੇ ਕੀ ਕੈੰਦੇ ਨੇ ਇੱਕ ਉਦਾ ਖੋਪੇ ਦਾ ਤੇਲ ਬੜਾ ਸਸਤਾ ਮਿਲਦਾ।
ਅੱਛਾ ਜੀ।
ਹਾਂਜੀ ਔਥੇ ਖੇਤ
ਹਾਂ ਅੱਛਾ ਅੱਛਾ ਠੀਕ ਹੈ ਠੀਕ ਹੈ।
ਹਾਂਜੀ
ਹਾਂ ਉਹ ਸਾਊ ਦੇਵੀਥ ਨਾਲ ਦੇ ਉੱਥੇ ਹੁੰਦੀ ਬ ਸਾਰੇ ਉੱਥੇ ਆ ਜਾਂਦੇ ਨੇ ਨਾਈ ਵਗੈਰਾ
ਹਾਂਜੀ ਹਾਂਜੀ ਭਾਜੀ
ਹੈ ਤੇ ਆਪਣਾ ਤੁਸੀਂ ਕੌਣ ਜ ਤੋਂ ਚੱਲਿਆ ਹੋਇਆ ਹਜ਼ੂਰ ਸਾਹਿਬ
ਆਪਾਂ ਭਾਜੀ ਚੱਲੇ ਹਾਂ ਦੀਵਾਲੀ ਕੋਲ
ਅੱਛਾ ਦਿਵਾਲੀ ਕੋਲ ਠੀਕ ਹੈ ਠੀਕ ਹੈ।
ਹਾਂਜੀ ਭਾਜੀ
ਤੇ ਕੌਣ ਕੌਣ
ਭਾਜੀ ਆਪਾਂ ਚਿੰਨਦੇ ਹਾਂ ਇੱਕ ਮੇਰੇ ਯਾਰ ਉਹਦੀ ਫੈਮਿਲੀ ਤੇ ਮੈਂ ਵਾਂ
ਹਾਂ ਅੱਛਾ ਠੀਕ ਹੈ ਚਲੋ ਵਧੀਆ ਵਧੀ ਵਧੀਆ ਦਰਸ਼ਨ ਹੋ ਕੋਈ ਨਹੀਂ ਹਾਂ ਕੋਈ ਨੀ ਮੈਂ ਵੀ ਬਣਾਉਣਾ ਸਲਾਹ ਦੇਖਣ ਜਾਂਦੇ ਤੁ ਹਾਂ ਹਾਂਜੀ ਤੇ ਆਪਣਾ ਦਰਬਾਰ ਸਾਹਿਬ ਵੀ ਠਾਹਰਾਂ ਉਨੀ ਨੂ ਜਾਣਾ
ਹਾਂਜੀ ਹਾਂਜੀ ਭਾਜੀ ਆਪਣਾ ਵੀ ਇੱਕੀ ਤੱਕ ਜਾਣਾ ਆਪਾਂ ਹਾਂਜੀ ਹਾਂਜੀ ਭਾਜੀ ਟ੍ਰੇਨ ਚ ਜਾਣਾ
ਅੱਛਾ ਠੀਕ ਹੈ ਠੀਕ ਹੈ। ਚਲੋ ਵਧੀਆ ਵਧੀਆ ਕਿੰਨੇ ਦੋ ਤਿੰਨ ਜਾਣੇ ਚੱਲੇ ਤੁਸੀਂ ਕਿੰਨੇ
ਪੰਜ ਜਾਣੇ ਭਾਜੀ ਆਪਾਂ
ਅੱਛਾ ਪੰਜ ਜਣੇ ਚੱਲ ਚਲੋ ਜਾਣਾ ਚਾਹੀਦਾ ਚਲ ਜਾਣਾ ਚਾਹੀਦਾ ਵੀ ਹਾਂਜੀ ਹਾਂਜੀ
ਮੈਂ ਕਿਹਾ ਗੁਰਪੁਰਬ ਹੈਗਾ ਇੰਨਾ ਵਧੀਆ ਦਿਨ ਹੈਗਾ ਜ਼ਰੂਰ ਮੱਥਾ ਟੇਕ ਕੇ ਆਈਏ ਉੱਥੇ
ਹਾਂ ਵਧੀਆ ਸਹੀ ਗੱਲ ਇੰਦਰ
ਹਾਂਜੀ ਭਾਜੀ
ਉਹ ਸਜਾਵਟ ਵੀ ਬੜੀ ਵਧੀਆ ਹੁੰਦੀ ਦਰਸ਼ਨ ਵੀ ਬੜੇ ਵਧੀਆ ਹੋਏ ਨੇ ਦਰਸ਼ਨ ਨੰਬਰ ਹੈ ਦਰਸ਼ਨ ਨੂੰ ਬੜਾ ਟਾਈਮ ਲੱਗ ਜਾਣਾ ਹੈ ਤੇ ਬੜੀ
ਉਹ ਤੇ ਭਾਜੀ ਆਪਾਂ ਗਿਆਰਾਂ ਵਜੇ ਕੋਲ ਕੋਲ ਬਹਿ ਜਾਂਗੇ ਨਾ ਬਾਰਾਂ ਇੱਕ ਵਜੇ ਕੋਲ ਕੋਲ ਉੱਥੇ ਬਹਿ ਜਾਂਗ ਡਾਇਰੈਕਟ ਐਂਟਰੀ ਮਿਲ ਜਾਏਗੀ ਸਾਨੂੰ
ਅੱਛਾ ਜੀ। ਠੀਕ ਹੈ- ਠੀਕ ਹੈ। ਚਲੋ, ਵਧੀਆ- ਵਧੀਆ, ਤੇ।
ਹਮ
ਕੀ ਮਲਬ, ਖਰਚਾ ਹੋ ਜਾਵੇਗਾ। ਵੈਸੇ, ਅਗਰ ਤੁਸੀਂ ਜਾਓਗੇ ਹਜ਼ੂਰ ਸਾਹਿਬ?
ਭਾਜੀ, ਖਰਚਾ ਆਜੇਗਾ ਜੀ। ਪੰਜ, ਦਸ ਕੁ ਹਜ਼ਾਰ ਤੇ, ਮੰਨੋ।
ਅੱਛਾ- ਅੱਛਾ, ਅੱਛਾ- ਅੱਛਾ, ਚਲੋ ਤਾ ਠੀਕ ਹੈ- ਠੀਕ ਹੈ।
ਹਾਂਜੀ। ਭਾਅ ਜੀ।
ਕੋਈ ਨੀ, ਹਾਂ ਉਤੇ ਹੈ। ਇੰਨੀ ਦੂਰੀ ਤੇ ਲੱਗ ਜਾਂਦਾ। ਬਾਏ ਟ੍ਰਰੇਨ, ਜਾਂ ਬਾਏ ਪਲੇਨ। ਅੱਛਾ, ਬਾਏ ਟਰੇਨ, ਠੀਕ ਹੈ- ਠੀਕ ਹੈ।
ਹਾਂਜੀ, ਭਾਅਜੀ।
ਚਲੋ, ਵਧੀਆ- ਵਧੀਆ।
ਚਲੋ ਭਾਜੀ, ਪਿੱਛੋਂ ਫੋਨ ਆ ਰਿਹਾ ਸੀ। ਤੇ ਮੈਂ, ਤੁਹਾਨੂੰ ਕਾਲ ਬੈਕ ਕਰਦਾ।
ਕੋਈ ਨਹੀਂ। ਠੀਕ ਹੈ, ਓਕੇ।